ਅੱਛਾ।
ਸਤਿ ਸ਼੍ਰੀ ਅਕਾਲ, ਭੈਣ ਜੀ।
ਸਤਿ ਸ਼੍ਰੀ ਅਕਾਲ ਭੈਣ ਜੀ, ਹੋਰ ਕੀ ਹਾਲ?
ਵਧੀਆ ਤੁਸੀਂ ਦੱਸੋ?
ਬਸ ਮੈਂ ਸੋਚਿਆ ਫੋਨ ਕਰ ਲਾਂ।
ਅੱਛਾ ਅੱਜ ਕਿਵੇਂ ਯਾਦ ਆ ਗਈ ਤੁਹਾਨੂੰ?
ਬਸ ਮੈਂ ਸੋਚਿਆ। ਪਲੈਨ ਕਰੀਏ ਕੁਛ ਗੁਰਦੁਆਰੇ ਵਗੈਰਾ ਦੀ ਯਾਤਰਾ ਦਾ।
ਅੱਛਾ ਸਾਡੇ ਇਹ ਬਣਦਾ ਪਿਆ ਇੱਧਰ ਦਾ ਪਲੈਨ ਬਈ ਹਜ਼ੂਰ ਸਾਹਿਬ ਜਈਏ ਅਸੀਂ। ਤੁਸੀਂ ਕਹਿੰਦੇ ਹੋ ਤੇ ਚਲ ਲਓ ਨਾਲ ਸਾਡੇ।
ਅੱਛਾ ਤੁਸੀਂ ਹੋ ਕੇ ਆਏ ਦੇ ਹੋ?
ਹਾਂਜੀ, ਅਸੀਂ ਗਏ ਸੀ ਪਿਛਲੇ ਸਾਲ ਦੀਵਾਲੀ ਤੇ। ਬੜਾ ਹੀ ਆਨੰਦ ਹੈਗਾ ਹਜ਼ੂੂਰ ਸਾਹਿਬ ਜਾਣ ਦਾ ਤੇ ਅਸੀਂ ਗਏ ਸੀ ਦੀਵਾਲੀ ਤੋਂ ਬਾਅਦ। ਪਰ ਹੁਣ ਇਸ ਵਾਰੀ ਬੰਦਾ ਤਾਂ ਵੀ ਅਸੀਂ ਦੀਵਾਲੀ ਉੱਧਰ ਹੀ ਮਨਾਈਏ ਕਿਉਂਕਿ ਉੱਧਰ ਬਹੁਤ ਵਧੀਆ ਦੀਵਾਲੀ। ਬੰਦੇ ਨਾ ਜਿਵੇਂ।
ਅੱਛਾ।
ਹਾਂਜੀ, ਬਹੁਤ ਵਧੀਆ ਯਾਤਰਾ ਹੈਗੀ ਏ ਹਜ਼ੂਰ ਸਾਹਿਬ ਦੀ ਤੇ।
ਅੱਛਾ, ਤੇ ਓਥੇ ਓਵੀ ਹੁੰਦੈ ਨਾ, ਘਡੋਲੀ ਭਰਦੇ ਜੇੜੀ ਨੀਚੇ ਜਾ ਕੇ।
ਅੱਛਾ, ਗਾਗਰ।
ਹਾਂਜੀ।
ਹਾਂਜੀ, ਉੱਧਰ ਹੈਗੀ ਨਾ ਗੋਦਾਵਰੀ, ਗੋਦਾਵਰੀ ਤੇ ਉਹ ਸਵੇਰੇ ਰੋਜ ਉਹਨਾਂ ਨੇ, ਡੇਢ ਵਜੇ ਨੀਚੇ ਪਹੁੰਚ ਜਾਣਾ ਏ। ਤੇ, ਓਹਨਾਂ ਨੇ। ਓੱਥੇ ਗੋਦਾਵਰੀ ਤੇ, ਅਸੀ ਜਿਵੇਂ ਕਮਰਾ ਲਿਤਾ ਸੀ ਨਾ ਸਾਡਾ ਗੋਦਾਵਰੀ ਦੇ ਕੋਲ ਈ ਸੀ। ਕਮਰਾ, ਤੇ ਸਾਡੇ ਕਮ ਅ ਓੱਥੇ ਅ ਜਿਵੇਂ ਜਿਥੇ ਅਸੀ ਰੁਕਦੇ ਪਏ ਸੀ ਉਹਦੇ ਥੱਲੇ ਉਹਨਾਂ ਨੇ। ਡੇਢ ਵਜੇ ਬਿਲਕੁਲ ਪਹੁੰਚ ਜਾਣਾ ਐਗਜੈਕਟ ਨਾ ਡੇਢ ਤੋਂ ਉੱਤੇ ਨਾ ਨੀਚੇ ਬਿਲਕੁਲ।
ਫਿਕਸ ਐਕਜੈਕਟ ਟਾਈਮ ਓਕੇ, ਓਕੇ।
ਹਾਂਜੀ। ਬਹੁਤ ਵਦੀਆ ਯਾਤਰਾ ਏ ਤੂਸੀ ਜਰੂਰ ਚਲੋ ਸਾਡੇ ਨਾਲ। ਉਧਰ ਬਾਬਾ ਨਿਧਾਨ ਜੀ ਦੇ ਓਦਰ ਲੰਗਰ ਵੀ ਹੁੰਦੈ। ਉਹ ਲੰਗਰ ਵੀ ਇੰਨਾ ਵਧੀਆ ਹੁੰਦਾ ਵੀ ਖਾ ਕੇ ਇਹੋ ਜਿਹੇ ਆ ਇਹੋ ਜਿਹਾ ਪਤਾ ਨਹੀਂ ਹੈ। ਅਸੀਂ ਕੀ ਐਸਾ ਖਾਇਆ ਬੜਾ ਹੀ ਆਨੰਦ ਆਉਂਦਾ ਉੱਧਰ 'ਤੇ।
ਅੱਛਾ ਤੇ ਉੱਥੇ ਫੇਰ ਗੁਰਦੁਆਰੇ ਵੀ ਬੜੇ ਹੋਣੇ ਆ।
ਹਾਂਜੀ, ਓੱਥੇ ਬਹੁਤ ਲੋਕਲ ਗੁਰਦੁਆਰੇ ਹੈਗੇ ਨੇ ਬਹੁਤ ਜਾਦਾ ਸਬ ਦਾ। ਇਤਿਹਾਸ ਵੀ ਹੈਗਾ ਏ। ਅ ਇਕ ਹੈਗਾ ਏ ਗੁਰਦੁਆਰਾ ਅ। ਨਗੀਨਾ ਘਾਟ ਏ, ਤੇ ਉੱਧਰ ਬਾਬਾ ਜੀ ਨੇ ਤੇ ਦੇ ਨਾ ਓਥੇ ਆਇਆ ਸੀ। ਇਕ ਰਾਜਾ ਆਇਆ ਸੀ ਤੇ ਓਹਨੇ ਅ ਓਹਨੇ ਸੋਚੇਆ ਬਈ ਜਿਵੇਂ ਬਾਬਾ ਜੀ ਨੇ ਕਦੀ ਹੀਰਾ ਦੇਖਿ। ਆ ਈ ਨੀ ਹੋਏਆ ਗੁਰੂ ਗੋਬਿੰਦ ਸਿੰਘ ਜੀ ਨੇ। ਤੇ ਓਨਾਂ ਨੂੰ ਨਾ ਦਿਖਾ ਰਿਹਾ ਸੀ ਹੀਰਾ ਤੇ ਓਨਾਂ ਨੇ ਨਾ ਹੀਰਾ ਨਾ ਸੁੱਟ ਦਿਤਾ ਗੋਦਾਵਰੀ ਵਿਚ। ਤੇ ਓੱਨੇ ਕੇਆ ਵੀ ਤੂਸੀ ਏ ਕੀ ਕੀਤੈ, ਬਈ ਇਨਾ ਮ੍ਹੈਂਗਾ ਹੀਰਾ ਤੂਸੀ ਕਦੇ ਵੇਖੇਆ ਕੀਤਾ ਵੀ ਹੈ ਵੀ ਤੇ ਓਨਾਂ ਨੇ ਕੇਆ, ਅੱਛਾ ਜਾ ਤੂ ਗੋਦਾਵਰੀ ਚ ਲੈ ਕੇਆ ਵਾਪਸ ਤੇ ਓ ਗੇਆ ਤੇ ਓਦੇ ਹਾਥੀ ਇਨੇ ਹੀਰੇ ਆਗੇ ਓਨੇ ਜਿਵੇਂ ਅਪਨਾ ਹੱਥ ਵੇਚ ਕੀਤਾ ਓਦੀ ਪੂਰੀ ਮੁੱਠੀ ਭਰ ਗੀ। ਤੇ ਓਦੇ ਓ ਵੀ ਹੈਗਾ ਇਕ, ਗੁਰਦੁਆਰਾ ਸਬ ਦੇ ਇਤਿਹਾਸ ਹੈਗੇ ਨੇ ਬੋਤ ਅਨੰਦ ਆਂਦੈ ਓਦਰ ਜਾਨ ਦਾ ਤੇ ਓਦਰ ਤੇ ਏਂਜ ਲੱਗਦਾ ਵੀ ਜਿਵੇਂ ਅਸੀ ਆਏ ਆਂ ਤੇ ਸਾਨੂੰ, ਅ ਪਤਾ ਈ ਨਈ ਬਈ ਅਸੀ ਪਿੱਛੇ ਕੀ ਸਾਡਾ ਰੇਆਏ ਕਿ ਸੀ ਅਸੀ ਸਬ ਭੁਲ ਜੱਨੇ ਆ ਤੂਆਡੀ ਜਿੰਨੀ ਵੀ ਟੈਨਸ਼ਨ ਹੋਂਦੀ ਏ ਪਰੇਸ਼ਾਨੀ ਸਬ ਇਕਦਮ ਬਿਲਕੁਲ ਅਸੀ ਹੋ ਜਨੇ ਜਿਵੇਂ ਸਾਡੇ ਨਾਲ ਕੁਛ ਹੋਇਆ ਹੀ ਨਈ।
ਅੱਛਾ।
ਹਾਂਜੀ। ਤੇ ਅਹ ਓਥੇ, ਸੱਚਖੰਡ ਬਾਰਾਂ ਵਜੇ ਰੋਜ ਅਹ ਦਾਲ ਦਾ, ਲੰਗਰ ਹੁੰਦੈ ਦਾਲ ਦੇ ਬਨ ਦਾ ਲੰਗਰ ਓ ਵੀ, ਅਗਰ ਅਸੀ ਪੀਂਦੇ ਆ ਨਾ ਸਾਡੇ ਅੰਦਰ ਤਾਂ ਜਿੰਨੇ ਵੀ ਰੋਗ ਹੁੰਦੇ ਨੇ ਸਾਰੇ ਖਤਮ ਹੋ ਜਾਂਦੇ ਨੇ, ਓ ਵੀ ਤੂਸੀ ਜਰੂਰ ਛੱਕਣਾ।
ਅੱਛਾ।
ਹਾਂਜੀ। ਤੇ ਓਥੇ ਚੰਦਨ ਦਾ ਟਿੱਕਾ ਵੀ ਲੱਗਦੈ ਰੋਜ ਸਤ ਵਜੇ ਤਕ। ਲੱਗਦਾ ਉਹ ਸਵੇਰੇ ਤੇ ਉਹਦੇ ਵਿੱਚ ਵੀ ਜਿਹੜੀ ਵਾਸ਼ਨਾ ਆਉਂਦੀ ਹੈ ਜੋ ਆ ਹੀ ਨਹੀਂ ਆ ਰਹੀ ਇੰਨਾ ਵਧੀਆ ਲੱਗਦਾ ਉਹ ਲਗਾ ਕੇ ਠੰਡਕ ਪੈਲਨ ਦੀ ਅੰਦਰ' ਤੇ ਸੱਤ ਵਜੇ ਤੱਕ ਹਾਂਜੀ!
ਤੁਹਾਡੇ ਕੋਲੋਂ ਸੁਣ ਰਹੀ ਹਾਂ ਨਾ- ਫੇਿਰ ਐਵੇਂ ਹੋ ਰਿਹਾ ਕਿ ਬਸ ਜਾਈਏ ਅਸੀਂ ਵੀ!
ਹਾਂਜੀ ਬਹੁਤ ਵਧੀਆ ਹੁੰਦਾ ਹੈ! ਅਸੀਂ ਵੀ ਨਾ ਪਿਛਲੇ ਸਾਲ ਪਹਿਲੀ ਵਾਰੀ ਗਏ ਸੀ ਸਾਡੇ ਹੈਗੇ ਨੇ ਇੱਕ ਭਾਜੀ? ਅਤੇ ਉਹਨਾਂ ਨੇ ਸਾਨੂੰ ਇੰਝ ਕਿਹਾ ਸੀ ਬਈ ਉੱਥੇ ਜਾਓ ਬਹੁਤ ਵਧੀਆ ਹੁੰਦਾ ਸੀਗਾ ਚਲੋ ਉਹ ਬਣਾਉਂਦੇ ਹਾਂ ਫਿਰ ਅਸੀਂ? ਚਲਦੇ ਆਾਂ!
ਅੱਛਾ!
ਫਿਰ ਅਸੀਂ ਉੱਥੇ ਗਏ ਤੇ ਬਹੁਤ ਆਨੰਦ ਆਇਆ ਤੇ ਹੁਣ ਸਾਡਾ ਤੇ ਇਹ ਵ ਕਿ ਅਸੀਂ ਜਿੰਨੀ ਸੰਗਤ ਹੋ ਸਕਦੀ ਨਾ ਉਨੀ ਲੈ ਕੇ ਜਾਈਏ ਉਨੇ ਬੰਦੇ ਜੋੜੀਏ ਮ ਸਾਡਾ ਤੇ ਇਹ ਵੇਖ? ਇੱਕ ਟ੍ਰੇਨ ਦਾ ਪੂਰਾ ਡੱਬਾ ਹੀ ਆਪਣਾ ਹੀ ਹੋ ਜਾਏ ਪੂਰਾ?
ਅੱਛਾ ਨਹੀਂ ਫੇਿਰ ਅਹ? ਸਫ਼ਰ ਕਰ ਰਹੇ ਆ ਆ ਕਰ ਇੰਨਾ ਲੰਬਾ ਕਾਫ਼ੀ ਲੰਬਾ? ਜਾਂਦੈ ਸਫ਼ਰ, ਤੇ ਅਗਰ ਕਰਾਂਗੇ ਤੇ ਫਿਰ ਗ੍ਰੁਪ, ਗ੍ਰੁਪ ਵੀ ਹੋਣਾ ਚਾਈਦਾ ਸੰਗਤ ਆ।
ਕਦੋਂ ਅਸੀ ਪਹੁੰਚ ਵੀ ਗਏ ਆਂ, ਬੋਤ ਵਦੀਆ ਹੁੰਦੈ
ਵਦੀਆ ਗਲ ਏ ਤੂਸੀ ਦਰਸ਼ਨ ਕਰਕੇ ਆਏ।
ਹਾਂਜੀ ਤੁਸੀਂ ਵੀ ਸਾਡੇ ਨਾਲ ਜ਼ਰੂਰ ਚੱਲਣਾ ਓਦਰ ਸੱਚਖੰਡ ਸੱਤ ਵਜੇ ਤੱਕ ਏ ਨਾ ਆਲੂ ਪੂੜੀ ਦਾ ਵੀ ਲੰਗਰ ਹੁੰਦਾ ਹੈ! ਉਹ ਵੀ ਬਹੁਤ ਸਵਾਦ ਬਣਿਆ ਹੁੰਦਾ ਹੈ! ਉਹ ਵੀ ਤੁਸੀਂ ਜ਼ਰੂਰ ਛਕਣਾ ਤੁਸੀਂ ਸਾਡੇ ਨਾਲ ਹੀ ਰਹਿਣਾ ਤੁਹਾਨੂੰ ਅਸੀਂ ਹਰ ਜਗ੍ਹਾ ਦੇ ਦਰਸ਼ਨ ਕਰਾਵਾਂਗੇ ਉੱਧਰ ਸੱਚਖੰਡ ਦੇ ਉੱਧਰ ਹੀ! ਉਹ ਮਿਲ ਜਾਂਦੀ ਬੱਸ ਵਗੈਰਾ ਜਾਂ ਵੈਨ? ਜਿੰਨੇ ਸਾਡੇ ਬੰਦੇ ਨੇ ਉਸ ਹਿਸਾਬ ਨਾਲ ਮਿਲ ਜਾਂਦੀ ਹੈ! ਤੇ ਉਹ ਫਿਰ ਸਾਨੂੰ ਲੋਕਲ ਗੁਰਦੁਆਰੇ ਦਰਸ਼ਨ ਵੀ ਕਰਵਾ ਦਿੰਦੇ ਨੇ'
ਅੱਛਾ?
ਹਾਂਜੀ? ਬਹੁਤ ਵਧੀਆ ਹੁੰਦਾ ਤੁਸੀਂ ਜ਼ਰੂਰ ਚੱਲਣਾ! ਤੁਹਾਨੂੰ, ਮੈਂ ਕਹਿ ਰਹੀ ਆ, ਤੁਸੀਂ ਜਰੂਰ ਸੁਣਨਾ।
ਕੋਈ ਨਹੀਂ ਮੈਂ ਸਲਾਹ ਬਣਾਉੰਦੀ ਆ, ਫਿਰ ਦੱਸਣਾ ਮੈਨੂੰ।
ਹਾਂਜੀ- ਹਾਂਜੀ, ਬਹੁਤ
ਮੇਰੇ, ਮੇਰੇ ਰਿਲੇਟਿਵ ਹੈਗੇ ਨੇ, ਉਹ ਵੀ ਹੋ ਕੇ ਆਏ ਨੇ, ਉਹਨਾਂ ਨੇ ਵੀ ਬੜਾ ਕਿਹਾ ਸਾਨੂੰ ਬਈ ਬਈ ਤੁਸੀਂ ਹੋ ਕੇ ਆਓ, ਇੱਕ ਵਾਰੀ ਤੇ ਜਾ ਕੇ ਕੇ ਆਉ, ਇੱਕ ਵਾਰੀ ਹੋ ਕੇ ਜਰੂਰ ਆਉਣਾ, ਇੰਝ ਲੱਗਦਾ ਜਿੱਦਾਂ ਸਵਰਗ ਚ ਆ ਗਏ ਹਾਂ, ਬ ਮਤਲਬ ਬੜਾ ਹੀ ਆਨੰਦ ਆ ਉੱਥੇ!
ਹਾਂਜੀ, ਉੱਧਰ ਤੇ ਪਤਾ ਅਗਰ ਅਸੀਂ ਸੱਚਖੰਡ ਦੇ ਅੰਦਰ ਕੁਛ ਅਰਦਾਸ ਵੀ ਕਰੀਏ ਨਾ, ਉਹ ਉਸੇ ਟਾਈਮ ਪੂਰੀ ਹੁੰਦੀ ਹੈ। ਹਾਂਜੀ, ਅਗਰ ਜਿਵੇਂ ਅਸੀਂ ਕੁਛ ਅਰਦਾਸ ਕਰ ਰਹੇ ਹਾਂ। ਜਾਂ ਤੇ, ਉਹ ਮਹੀਨੇ ਤੱਕ ਹੋ ਜਾਏਗੀ, ਸਾਲ ਤੱਕ ਮਤਲਬ, ਉਹ ਡਿਪੈਂਡ ਕਰਦਾ ਹੈ। ਜੇ ਸੱਚੇ ਦਿਲ ਨਾਲ ਤੁਸੀਂ ਅਰਦਾਸ ਕਰੋਗੇ ਨਾ, ਜ਼ਰੂਰ ਪੂਰੀ ਹੋਏਗੀ ਉਹਦੇ ਦਰ ਉਤੇ।
ਹਾਂ, ਉਹ ਤੇ ਗੱਲ ਹੈ ਦਿਲੋਂ ਕੀਤੀ ਅਰਦਾਸ ਤਾਂ, ਵੈਸੇ ਹੀ ਪੂਰੀ ਹੋ ਜਾਂਦੀ ਹੈ।
ਹਾਂਜੀ! ਤੁਸੀਂ ਬਣਾਣਾ, ਦੱਸਣਾ ਸਾਨੂੰ। ਫੇਰ, ਅਸੀਂ ਟਿਕਟਾਂ ਕਰਵਾ ਦਾਂਗੇ ਤੁਹਾਡੀ।
ਇਹ ਪਤਾ, ਬਾਹਰ ਘੁੰਮਣ ਨਾਲੋਂ ਜਿਵੇਂ ਹੁਣ ਲੋਕੀ ਮਾਊਂਟੇਨ ਵਗੈਰਾ ਜਾ ਰਹੇ ਨੇ, ਗਰਮੀ ਵਿੱਚ ਤੇ, ਉਹ ਤੇ ਚਲੋ ਠੀਕ ਹੈ। ਕਿਸੀ ਤੇ, ਡਿਪੈਂਡ ਕਰਦਾ, ਉਹ ਕਿੱਥੇ ਘੁੰਮਣਾ ਚਾਹੁੰਦਾ ਬਟ ਥੋੜਾ ਐ ਹੁੰਦਾ ਕੀ ਥੋੜ੍ਹਾ, ਆਪਣੇ ਤੀਰਥ ਤੀਰਥ ਯਾਤਰਾ ਵੀ ਕਰਨੀ ਚਾਹੀਦੀ ਹੈ, ਮਤਲਬ ਆਪਣੇ ਗੁਰਦੁਆਰੇ ਵਗੈਰਾ ਦੇਖੀਏ ਆਪਾਂ। ਹਰ ਇੱਕ ਚੀਜ਼ ਦਾ, ਇਤਿਹਾਸ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ।
ਹਾਂਜੀ, ਅਸੀਂ ਵੀ
ਜਨਰੇਸ਼ਨ ਹੈ ਨਾ ਜਿਹੜੀ, ਉਹਨਾਂ ਨੂੰ ਥੋੜ੍ਹਾ ਬਹੁਤ ਹੀ ਪਤਾ ਹੁੰਦਾ। ਪਰ ਆਪਾਂ ਨੂੰ, ਹਰ ਇੱਕ ਚੀਜ਼ ਨੂੰ, ਡੀਪਲੀ ਪੁੱਛਣਾ ਚਾਹੀਦਾ, ਵੀ ਇਹ ਕਿੱਦਾਂ ਹੈ, ਉਹ ਕਿੱਦਾਂ ਹੈ, ਕਿਵੇਂ ਹੋਇਆ? ਉਹ ਕਿਵੇਂ, ਸਾਰਾ ਕੁਛ ਪਤਾ ਤਾ, ਹੋਣਾ ਚਾਹੀਦੇ, ਸਾਡੇ ਗੁਰੂਆਂ ਦਾ ਵੀ।
ਅਸੀਂ, ਜਿੱਦਾਂ ਹੁਣ ਬਚਪਨ ਚ ਆਪਣੇ ਪਾਪਾ ਨੂੰ ਇਹੀਓ ਕਹਿੰਦੇ ਹੁੰਦੇ ਸੀ, ਕਿ ਵੀ ਸਾਨੂੰ ਤੁਸੀਂ ਜ਼ਰੂਰ ਲੈ ਕੇ ਜਾਉ, ਹਰ ਗੁਰਦੁਆਰੇ ਦੇ ਸਾਨੂੰ, ਦਰਸ਼ਨ ਕਰਾਉ, ਭਾਵੇਂ ਸਾਨੂੰ ਤੁਸੀਂ ਘੁੰਮਾਣ ਨਾ ਹੀ ਲੈ ਕੇ ਜਾਓ, ਸਾਨੂੰ ਤੁਸੀਂ ਗੁਰਦੁਆਰਾ ਹੀ ਲੈ ਜੋ।
ਹੋਰ?
ਉਹ ਫਿਰ, ਸਭ- ਸਭ ਇਤਿਹਾਸ ਪਤਾ ਲੱਗਦਾ ਹੈ, ਬਈ ਕੀ ਹੋਇਆ ਸੀ?
ਹੁਣ, ਅੰਮ੍ਰਿਤਸਰ ਜਾਂਨੀ ਆ ਨਾ ਅੰਮ੍ਰਿਤਸਰ ਜਾਂਨੀ ਆ, ਬਹੁਤ ਆਨੰਦ ਆਉਂਦਾ ਉੱਥੇ, ਉੱਥੇ ਅੰਦਰ ਜਾਂਦਿਆਂ ਹੀ, ਏਦਾਂ ਹੋ ਜਾਂਦਾ ਬਸ ਕਿ ਬੈਠ ਕੇ ਥੋੜ੍ਹੀ ਦੇਰ ਰੋ ਲਈਏ, ਕਹੀਏ ਕੁਛ ਵੀ ਨਾ ਰੱਬ ਨੂੰ, ਬਸ ਰੋ ਲਈਏ।
ਹਾਂਜੀ, ਅਸੀਂ ਵੀ ਗਏ ਸੀ, ਪਿਛਲੇ ਸਾਲ ਵੀ ਅਸੀਂ ਗਏ ਸੀ। ਜਨਵਰੀ, ਚ ਗਏ ਸੀ। ਤੇ ਮੇਰਾ ਤੇ ਐ ਸੀ, ਵੀ ਬੀ ਜਿਵੇਂ ਇਕੱਤੀ ਦਿਸੰਬਰ ਨੂੰ ਅਸੀਂ ਜਾਈਏ, ਤੇ ਇੱਕ ਜਨਵਰੀ ਨੂੰ ਪੂਰੇੈ ਇਗਜੈਕਟ ਬਾਰਾਂ ਵਜੇ, ਅਸੀਂ ਉੱਥੇ ਹੋਈਏ, ਤੇ ਐੰਜ ਹੀ ਹੋਇਆ ਉੱਥੇ ਅਸੀ ਸਰੋਵਰ ਦੇ ਕੋਲ ਬੈਠੇ ਹੋਏ ਸੀ, ਉਹਨਾਂ ਨੇ ਇੰਨੇ ਜੈ ਕਾਰੇ ਲਾਏ, ਉਹ ਸੁਣ ਕੇ ਨਾ ਇੱਕ ਵਧੀਆ ਐਨਰਜੀ ਆਉਂਦੀ ਸੀ, ਇੰਨੀ ਵਧੀਆ ਵਾਈਬ ਆਉਂਦੀ ਹੈ, ਇੱਕ
ਚਲੋ, ਵਧੀਆ ਨਾ, ਜਿਹਨਾਂ ਤੇ ਕਰਮਾਂ ਚ ਲਿਖਿਆ ਹੋਇਆ ਨਾ ਯਾਤਰਾਵਾਂ, ਤੇ ਫਿਰ ਹੋ ਸਫਲ ਵੀ ਹੁੰਦੀਆਂ ਸਭ।
ਹਾਂਜੀ, ਅਸੀਂ ਹੁਨ ਬੰਗਲਾ ਸਾਹਿਬ ਵੀ ਗਏ ਸੀ, ਉੱਧਰ ਵੀ ਇੱਕ ਦਿਨ, ਪਹਿਲੇ ਈ ਮੇਰੇ ਨਾਲ ਕੁਛ ਹੋਇਆ ਸੀ, ਤੇ ਮੈਨੂੰ ਬਸ, ਐੰ ਸੀ ਕਿ ਬਸ ਮੈਂ, ਕਿੱਥੇ ਚਲੀ ਜਾਵਾਂ, ਕਿੱਥੇ ਚਲੀ ਜਾਵਾਂ। ਤੇ ਅਸੀਂ ਬੰਗਲਾ ਸਾਹਿਬ ਗਏ ਉੱਥੇ ਮੈਂ ਅੰਦਰ ਪੈਰ ਹੀ ਰੱਖਿਆ। ਇੰਨਾ ਆਨੰਦ ਆਇਆ ਇੰਨਾ ਆਨੰਦ ਆਇਆ ਬਸ। ਮੈਂ ਦੱਸ ਨਹੀਂ ਸਕਦੀ ਮੈਂ ਫੀਲ ਕੀ ਕਰ ਰਹੀ ਸੀ ਉਸ ਟਾਈਮ 'ਤੇ
ਨਹੀਂ ਵੈਸੇ ਕੁਛ ਵੀ ਲਾਈਫ ਵਿੱਚ ਹੁੰਦਾ ਨਾ ਆਪ ਐਂਡ ਡਾਊਨ ਆਉਂਦੇ ਐ। ਤੇ ਫਿਰ ਵਾਹਿਗੁਰੂ ਹੀ ਯਾਦ ਆਂਦਾ ਕਿ ਬਸ ਇਹਨਾ ਨੇ ਠੀਕ ਕਰਨਾ ਜਾਂ ਤਾਂ ਫਿਰ ਸਾਨੂੰ ਨਿਕਾਲ ਦੋ ਇਸ ਸਿਚੁਏਸ਼ਨ ਤੋਂ ਜੇ ਕੁੱਝ ਅੱਛਾ ਹੋਰ ਆਂਦਾ ਫਿਰ ਸ਼ੁਕਰ ਵੀ ਇਹਨਾਂ ਦਾ ਹੀ ਹੁੰਦਾ।
ਹਾਂਜੀ ਮੇਰਾ ਤਾਂ ਕੋਈ ਉਹ ਵੀ ਨਹੀਂ ਸੀ। ਬਈ ਮੈਂ ਜਾਵਾਂਗੀ ਆ ਤੇ ਇੱਕਦਮ ਹੀ ਪਲੈਨ ਬਣਿਆ ਮੇਰਾ ਤੇ ਇਹ ਸੀ ਕਿ ਮਤਲਬ ਪਤਾ ਲੱਗ ਗਿਆ ਸੀ ਵਾਹਿਗੁਰੂ ਨੂੰ ਕਿ ਇਹਨੂੰ ਲੋੜ ਹੈ ਮੇਰੀ
ਹੂੰ,
ਬਹੁਤ ਆਨੰਦ ਆਂਦਾ ਜੀ ਯਾਤਰਾ ਕਰੋ ਅ ਲੋਕ ਕੋਲ ਗੁਰਦੁਆਰੇ ਵੀ ਚਲੇ ਜੋ ਵੀ ਬਹੁਤ ਵਧੀਆ ਲੱਗਦਾ।
ਹਾਂ, ਜੇ ਬੰਦਾ ਜਿਹੜਾ ਬੰਦਾ ਨਹੀਂ ਕਰ ਸਕਦਾ ਨਾ। ਟ੍ਰੇਵਲ ਦੂਰ ਦਾ ਤੇ ਫਿਰ ਉਹ ਆਪਣੇ ਗੁਰਦੁਆਰੇ ਚ ਵੀ ਬ ਬਹੁਤ ਕੁਛ ਪੂਰਾ ਕਰਾ ਲੈਂਦਾ।
ਹਾਂਜੀ, ਬਿਲਕੁਲ ਸਹੀ ਗੱਲ ਬਹੁਤ ਵਧੀਆ
ਕਈ ਵਾਰ ਸਾਡਾ ਨਹੀਂ ਜਾਣਾ ਹੁੰਦਾ ਫਿਰ ਅਸੀਂ ਲੋਕਲ ਹੀ ਜਾਣੇ ਆ ਇੱਥੇ ਠਾਠ ਬਣਿਆ ਦਾ ਨਾਨਕਸ ਠਾਠ ਜਾਣੇ ਆ ਬੜਾ ਕੁਛ ਤੈ ਠਾਠ ਨੇ ਵੀ ਸਾਨੂੰ ਬਹੁਤ ਕੁਛ ਪੂਰਾ ਕੀਤਾ। ਹਾਂ,
ਤੁਸੀਂ ਸਾਨੂੰ ਦੱਸਣਾ ਚੱਲਾਂਗੇ ਅਸੀਂ
ਕੋਈ ਨੀ ਪਲੈਨ ਕਰਾਂਗੇ ਇਕੱਠੇ ਜਾਵਾਂਗੇ।
ਹਾਂਜੀ, ਪਰ ਜਦੋਂ ਜ਼ਿਆਦਾ ਸੰਗਤ ਹੋਏ ਫਿਰ ਇਵੇਂ ਨਾ ਪਾਠ ਕਰਦੇ ਜਾਂਦੇ ਨੇ ਸੁਖਮਨੀ ਸਾਹਿਬ ਦਾ ਪਾਠ ਕਰ ਲਿਆ ਚੁਪਾਈ ਸਾਹਿਬ ਦਾ ਪਾਠ ਕਰ ਲਿਆ ਉਹਦੇ ਨਾਲ ਵੀ ਇੰਨਾ ਟਾਈਮ ਚੱਲ ਜਾਂਦਾ ਪਤਾ ਵੀ ਲੱਗਦਾ ਕਿ ਭਈ ਅਸੀਂ ਪਹੁੰਚ ਵੀ ਗਏ ਆ।
ਟਾਈਮ ਨਿਕਲਦਾ ਜਾਂਦਾ ਜਿੰਨਾ ਪਾਠ
ਹਾਂਜੀ, ਹੁਣ ਜਦੋਂ ਅਸੀਂ ਪਿਛਲੇ ਸਾਲ ਗਏ ਆ ਸਾਡੇ ਨਾਲ ਕੀ ਹੋ ਗਿਆ ਅਸੀਂ ਜਿੱਦਾਂ ਦੋ ਦੋ ਮਹੀਨੇ ਪਹਿਲੇ।
ਚਲੋ ਭੈਣ ਜੀ ਤੁਸੀਂ ਰੁਕੋ ਮੈਂ ਤੁਹਾਡੇ ਨਾਲ ਨਾ ਫਿਰ ਗੱਲ ਕਰਦੀ ਹਾਂ ਥੋੜ੍ਹੀ ਦੇਰ ਤੱਕ ਨਾ
ਹਾਂਜੀ ਹਾਂਜੀ, ਠੀਕ ਐ ਸਤਿ ਸ੍ਰੀ ਅਕਾਲ।